ਹੈਲੋ, ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਬਾਈ?
ਵਧੀਆ ਵਧੀਆ ਤੁਸੀਂ ਦੱਸੋ ਫ
ਠੀਕ ਵੀਰੇ ਵਧੀਆ ਵਾ ਘਰੇ ਸਾਰੇ ਵਧੀਆ।
ਅ ਰੌਲੇ 'ਚ ਕਿਵੇਂ ਖੜ੍ਹਿਆ ਜਾਂਦਾ ਇਥੇ ਆਵਾਜ਼ ਈ ਕਲੀਅਰ ਨੀ ਆਂਦੀ।
ਨਹੀਂ-ਨਹੀਂ ਰੌਲੇ 'ਚ ਤਾਂ ਨੀ।
ਬਾਜ਼ ਜੀ ਆ ਰਹੀ ਆ ਕੋਲੋਂ।
ਇੱਕ ਮਿੰਟ ਵੀਰੇ ਪਾ ਹੁਣ ਆ ਰਹੀ ਹੈ ਮੇਰੀ ਆਵਾਜ਼ ਕਲੀਅਰ?
ਜੀ, ਬੱਚੇ ਰੋ ਰਏ ਆ ਵਿੱਚੇ ਅਵਾਜ਼ ਜੀ ਆਈ ਜਾਂਦੀ ਐ।
ਹਜ ਵੀ ਆਈ ਜਾਂਦੀ ਆ।
ਹੂੰ। ਹੁਣ ਘਟ ਗਈ ਹੁਣ ਘੱਟ ਗਈ। ਹੋਰ ਕਿਵੇਂ ਓ ਵੀਰੇ?
ਠੀਕੇ ਵੀਰੇ ਵਧੀਆ।
ਕੀ ਕਰਦੇ?
ਕੁਛ ਨੀ ਵੀਰੇ ਬਸ
ਅੱਛਾ।
ਹਾਂਜੀ ਰੈਸਟ ਕਰੀ ਜਾਂਦੇ ਸੀਗੇ।
ਅੱਛਾ-ਅੱਛਾ
ਹਾਂਜੀ ਮੇਰਾ ਸਿਰ ਨਾ ਸਿਰ ਵਾਲਾ ਦੁਖੀ ਆਂਦਾ ਸੀ।
ਅੱਛਾ ਅੱਛਾ ਗਰਮੀ ਵਾਲੀ ਹੈਗੀ ਤਾਂ।
ਹਾਂ ਹਾਂ ਹਾਂ
ਹੂੰ।
ਮੇਰੇ ਮਦਰ ਵੀ ਬਿਮਾਰ ਹੋ ਗਏ ਸੀ। ਤਾਂ ਹੀ ਨਾ, ਗਰਮੀ ਬੜੀ ਉਹਨਾ ਨੂੰ ਵੀ, ਵੋਮਟਿੰਗ ਵਗੈਰਾ ਤੇ ਲੂਜ਼ ਮੋਸ਼ਨ
ਹਾਂਜੀ-ਹਾਂਜੀ। ਉਹ ਵੀਰੇ ਗਰਮੀ ਕਾਰਨ ਹੋ ਜਾਂਦਾ ਵਾ, ਲੂਜ ਮੋਸ਼ਨ ਦਾ ਗਰਮੀ ਕਾਰਨ। ਪਾਣੀ ਦੀ ਕਮੀ ਹੋਜੇ ਤਾਂ ਵੀ ਹੋ ਜਾਂਦਾ ਅਗਾ ਤੁਸੀਂ ਨਾ ਗਲੂਕੋਨ ਡੀ ਜਾਂ ਓ ਆਰ ਐਸ ਵਗੈਰਾ ਦੇ ਦਿੰਦੇ।
ਹਾਂ ਉਹ ਦਿੱਤਾ ਜੀ ਮੰਨ ਲਓ ਬਾਕੀ ਡਰਿਪ ਵਗੈਰਾ ਵੀ ਲਾਈ।
ਅੱਛਾ
ਹਾਂਜੀ
ਗਰਮੀ 'ਚ ਤਾਂ ਜਿਆਦਾਤਰ ਆਪਾਂ ਨੂੰ ਗਲੂਕਨ ਡੀ ਯੂਜ ਕਰਨੀ ਚਾਹੀਦੀ ਹੈਗੀ।
ਹੂੰ ਹੂੰ ਸਈ ਏ ਸ।
ਹੂੰ।
ਤੇ ਬਾਕੀ ਐ ਆ ਮਤਲਬ ਨਿੰਬੂ ਪਾਣੀ ਵਗੈਰਾ ਜਾਂ ਕੋਈ ਹੋਰ ਚੀਜ਼ ਠੰਡੀ ਚੀਜ਼ ਲੈਣੀ ਚਾਹੀਦੀ ਹੈਗੀ। ਜਿਵੇਂ ਮੰਨ ਲਓ ਮਤੀਰਾ ਜਾਂ ਤਰਬੂਜ ਵਗੈਰਾ ਲੈਣਾ ਚਾਹੀਦਾ ਆਪਣੇ ਸਰੀਰ 'ਚ ਪਾਣੀ ਦੀ ਘਾਟ ਨੀ ਹੋਏਗੀ। ਤਰਬੂਜ ਵਗੈਰਾ ਹਨਾ ਗਗੂ 'ਚ ਪਾਣੀ ਜਿਹੜਾ ਉਹ ਥੋੜੀ ਜਿਆਦਾ ਮਾਤਰਾ 'ਚ ਹੁੰਦਾ ਹੈਗਾ। ਤਾਂ ਕਰਕੇ।
ਹਾਂਜੀ।
ਬਾਕੀ ਬੰਦੇ ਨੂੰ ਨਾ ਮੰਨ ਲਓ ਗਰਮੀ ਦੀ ਜਾਦਾਤਰ ਸੁਬਾਹ-ਸ਼ਾਮ ਦੋ ਵਾਰ। ਨਾ ਹੋਣਾ ਚਾਹੀਦਾ ਇੱਕ ਠੰਡੇ ਪਾਣੀ ਦੇ ਪਰਤੀਆਂ ਜ਼ਰੂਰ ਆਪਣੇ ਮੱਥੇ ਤੇ ਰੱਖਣੇ ਚਾਹੀਦੇ ਚਾਹੇ- ਬੁਖਾਰ ਹੋਵੇ ਨਾ ਹੋਵੇ ਕਿਉਂਕਿ ਉਹ ਆਪਣੇ ਸਰੀਰ 'ਚ ਨਾ ਗਰਮ ਏ ਛੜੀ ਉਹ ਬਰਪ ਕਰ ਲੈਂਦਾ ਸੋਕ ਲੈਂਦਾ ਹੈਗਾ।
ਹਾਂਜੀ।
ਇਹ ਚੀਜ਼ ਹੈ, ਬਾਕੀ ਗੂੰਦ-ਕਤੀਰਾ ਵਗੈਰਾ ਲੈਣਾ ਚਾਹੀਦਾ ਹੈਗਾ। ਨਾਰੀਅਲ ਪਾਣੀ ਵਗੈਰਾ ਹਫ਼ਤੇ ਚ ਦੋ- ਤਿੰਨ ਵਾਰ ਲੈਣਾ ਚਾਹੀਦਾ ਹੈਗਾ
ਹਾਂਜੀ- ਹਾਂਜੀ ਨਿੰਬੂ ਪਾਣੀ ਤਾਂ ਨਾ, ਨਿੰਬੂ
ਇੰਨ ਕਿ ਨਾ ਮੰਨੱਲ ਨਾ ਆਪਣ ਮੰਨ ਲ ਕਰਰ ਜਿਹੜਾ ਅਸਰ ਹੈ ਥੋੜਾ ਜਿਹਾ ਘੱਟ ਹੁੰਦਾ ਹੈਗਾ, ਇੱਕ ਜਦੋਂ ਵੀ ਬਾਹਰ ਜਾਂਦੇ ਆਗੇ ਜਾਂ ਸਿਰ ਢੱਕ ਕੇ ਜਾਓ ਹਨਾ ਜਾਂ ਉੱਪਰ ਸਿਰ ਦੇ ਉੱਪਰ ਗਿੱਲਾ ਕੱਪੜਾ ਕੱਪੜਾ ਵਗੈਰਾ ਰੱਖ ਕੇ ਲੈ ਕੇ ਜਾਓ ਤਾਂ ਕਿ ਸੂਰਜ ਦੀਆਂ ਸਿੱਧੀਆਂ ਕਿਰਨਾ ਆਪਣੇ ਸਿਰ ਤੇ ਨਾਲ ਲੱਗਣਾ
ਹਾਂਜੀ-ਹਾਂਜੀ।
ਤਾਂ ਕਰਕੇ।
ਨਿੰਬੂ ਪਾਣੀ ਤਾਂ ਨਾ ਆਪਾਂ ਨੂੰ ਲੈਣਾ ਹੀ ਚਾਹੀਦਾ ਹੈ ਜ ਮਤਲਬ ਜਰੂਰੀ ਆ
ਹਮ, ਹਮ ਨਿੰਬੂ ਪਾਣੀ ਦੇ ਵਿੱਚ ਰੇ ਬੈਸਟ ਹੈ ਤਨ ਬੈਟ ਹੈ
ਹਾਂਜੀ, ਉਹਦੇ ਨਾਲ ਆਪਣੇ ਜਿੰਨੇ ਵੀ ਸਰੀਰ ਚ ਗਰਮੀ ਹੁੰਦੀ
ਹਮ, ਹਮ ਹ ਹ ਹਮ
ਨਿੰ ਨਿੰਬੂ ਪਾਣੀ ਤਾਂ ਉਹ ਵੀ ਆਪਣੀ ਸਿਹਤ ਲਈ ਵਧੀਆ ਹੈਗਾ
ਹੂੰ
ਹੋਣਾ ਹੀ ਚਾਹੀਦਾ ਹੈਗਾ ਉਹ ਤਾਂ
ਸਹੀ ਕਹਿ ਰਹੇ ਹੋ ਤੁਸੀਂ।
ਉਹਦੇ ਨਾਲ ਅਪਣੀ ਜਿਵੇਂ ਗਰਮਾਇਸ਼ ਹੁੰਦੀ ਹੈਗੀ ਜਾਂ ਆਪਾਂ ਜਿਵੇਂ ਧੁੱਪ ਚੋ ਆਏ ਹੁੰਦੇ ਹਾਂ। ਹੈਨਾ, ਉਹਦੇ ਨਾਲ ਸਾਰੀ ਗਰਮਾਈ ਨਿਕਲ ਜਾਂਦੀ ਆ।
ਕਿ ਨਾ ਗਰਮੀ ਚ ਕੱਚੀ ਲੱਸੀ ਵਗੈਰਾ ਜ਼ਿਆਦਾ ਪੀਣੀ ਚਾਹੀਦੀ ਹੈ। ਕੱਚੀ ਲੱਸੀ ਨੇ ਤਾਂ ਸਰੀਰ ਸੈਟ ਰੱਖਦੀ, ਖੱਟੀ ਲੱਸੀ ਨਾਲੋਂ ਨਾ ਕੱਚੀ ਲੱਸੀ ਜ਼ਿਆਦਾ ਪੀਵੇ ਬੰਦਾ।
ਹਾਂ ਕੱਚੀ ਲੱਸੀ ਨਾ ਠੰਡੀ ਜਿਆਦਾ ਹੁੰਦੀ ਹੈਗੀ ਐ। ਪਤਾ ਕੀ ਹੈ, ਉਹ ਮਤਲਬ ਆਪਾ ਏਹ ਨੀ ਕਹਿੰਦੇ ਵੀ, ਨਹੀਂ ਪੀਣੀ ਚਾਹੀਦੀ
ਉਹ ਉਹਦੀ ਤਸੀਰ ਨਾ ਜ਼ਿਆਦਾ ਠੰਢੀ ਹੁੰਦੀ ਹੈ ਕੱਚੀ ਲੱਸੀ ਦੀ।
ਹਾਂਜੀ- ਹਾਂਜੀ, ਕਚੀ ਲਸੀ ਆਪਾਂ ਨਾ ਆਪਦੇ ਮਤਲਬ ਜਾਂ ਜਿਵੇੋਂ ਆਪਾਂ ਕਹਿ ਦਈਏ ਵੀ, ਜਿਵੇਂ ਕੋਈ ਛੋਟਾ ਜਵਾਕ ਆ, ਉਹਨੂੰ ਬਾੳਲੀ ਨਾ ਦਿਓ ਕਿਉਂਕਿ ਜੇ ਨਿੱਕੇ ਹੁੰਦੇ ਤੇ ਬਾੳਲੀ ਠੰਡਕ ਹੋਊਗੀ ਨਾ, ਠੰਢ ਬੈਠ ਗਈ ਅੰਦਰ, ਉਹ ਵੀ ਸਹੀ ਨੀ ਹੁੰਦਾ ਹੈਗਾ
ਹੂੰ ਹੁਣ ਐਂ ਨਾ ਮੰਨ ਲੋ ਜਿਵੇਂ ਆਪਾਂ ਕਹਿੰਦੇ ਆ ਬਰਫ਼ ਹੈ, ਬਰਫ਼ ਆਪਾਂ ਹੁਣ ਦੇਖਣ ਚ ਠੰਢੀ ਲਗਦੀ ਹੈ ਪਰ ਉਹਦੀ ਤਸੀਰ ਗਰਮ ਹੈਗੀ।
ਹਾਂਜੀ- ਹਾਂਜੀ।
ਹੂੰ
ਆਪਾਂ ਹੰਝ ਜ਼ਿਆਦਾਤਰ ਮਤਲਬ ਏਂਈ ਨੀ ਕਹਿੰਦੇ ਵੀ ਠੰਡ ਚ ਕੱਚੀ ਲੱਸੀ ਨਾ ਪੀਓ, ਕੱਚੀ ਲਸੀ ਪੀਣੀ ਚਾਹੀਦੀ ਆ ਜਿਵੇਂ ਆਪਾਂ ਕਹਿੰਦੇ ਵੀ ਇੱਕ ਗਲਾਸ, ਵੀ ਡੇਲੀ ਮੰਗੋ, ਨਈ ਪੀਣੀ ਚਾਹੀਦੀ ਲੱਸੀ ਆਪਾਂ ਨੂੰ। ਕਿਉਂਕਿ ਮੁੰਡੇ ਆਲੀ ਤਾਂ ਕਹਿੰਦੇ ਖਾਸ ਕਰਕੇ, ਵੀ ਕੱਚੀ ਲੱਸੀ ਨਹੀਂ ਪੀਣੀ ਚਾਹੀਦੀ ਹੈਨੀ।
ਹੂੰ
ਵੀ ਕੁੜੀਆਂ ਲਈ ਵੀ ਇੰਨੀ ਵਧੀਆ ਨੀ ਹੈਗੀ, ਪਰ ਐ ਹੁੰਦਾ ਵੀ ਜੇ ਆਪਾਂ ਗਰਮੀ ਚੋਂ ਆਏ ਹਾਂ ਤਾਂ ਆਪਾਂ ਪੀ ਸਕਦੇ ਹਾਂ ਇੱਕ, ਡੇਢ ਗਲਾਸ ਵੀ ਇਹ ਜਿਆਦਾ ਮਾਤਰਾ ਚ ਨਹੀਂ ਲੈਣੀ ਚਾਹੀਦੀ ਆਪਾਂ ਨੂੰ। ਹਾਂਜੀ, ਤੇ ਵੀ ਜੇ ਆਪਾਂ ਨਿੰਬੂ ਪਾਣੀ ਕਹੀਏ, ਹੈਨਾ।
ਹੂੰ
ਵੀ ਨਿੰਬੂ ਪਾਣੀ ਆਪਾਂ ਪੀ ਸਕਦੇ ਹਾਂ ਚਲੋ, ਉਹ ਆਪਾਂ ਡੇਲੀ ਵੀ ਪੀ ਲਈਏ ਕਿਉਂਕਿ
ਹਾਂਜੀ ਹਾਂਜੀ, ਹਾਂਜੀ ਬਾਕੀ ਏ ਨਾ ਮਤੀਰਾ ਵਗੈਰਾ ਬੰਦਾ ਖਾਂਦਾ ਰਵੇ ਪਾਣੀ ਦੀ ਮੰਨ ਲੳ ਘਾਟ ਸਰੀਰ ਚ ਵੈਸੇ ਨੀ
ਹਾਂਜੀ, ਹਾਂਜੀ ਹਾਂਜੀ ਜਿਵੇਂ ਆਪਾਂ ਕਹਿੰਦੇ ਵੀ ਤਰਬੂਜ਼ ਵਗੈਰਾ ਤੁਸੀਂ ਕਹਿਣੇ ਹੋਗੇ ਵੀ ਖਾਣਾ ਚਾਹੀਦਾ ਹੈ ਗਾ ਜਿਵੇਂ ਤਰਬੂਜ਼ ਵਗੈਰਾ ਖਾ ਲੋ ਜਾਂ ਰੋਟੀ ਨਾਲ ਆਪਾਂ ਨੂੰ ਖੀਰਾ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਖੀਰੇ ਦੇ ਵਿੱਚ ਕੀ ਹੁੰਦਾ ਹੈਗਾ, ਕਿ ਖੀਰੇ ਦੇ ਵਿੱਚ ਸਭ ਤੋਂ ਵੱਧ ਪਾਣੀ ਹੈਗਾ। ਹਾਂਜੀ।
ਏਦੇ ਚ ਗੀਨ ਸੈਲਡ ਆ ਗਈ ਪਹਿਲੇ ਨੰਬਰ ਤੇ ਵੈਸੇ, ਬਾਕੀ ਚ ਪਾਣੀ ਆ ਗਿਆ, ਗ੍ਰੀਨ ਸੈਲਡ ਆ ਗਿਆ।
ਹਾਂਜੀ -ਹਾਂਜੀ। ਕਿਉਂਕਿ ਖੀਰਾ ਤਾਂ ਆਪਾਂ ਨੂੰ ਤਾਂ ਤਾਜ਼ਾ ਖਾਣਾ ਚਾਹੀਦਾ ਨਾ, ਕਿਉਂਕਿ ਖੀਰੇ ਦੇ ਵਿੱਚ ਤਾਂ ਆਪਾਂ ਕਹ ਲੋੋ ਵੀ ਵੀ ਸਭ ਤੋਂ ਜੇ ਆਪਾਂ ਅੱਛਾ ਸਬਜ਼ੀਆਂ ਦੇ ਵਿੱਚ ਵੀ ਕਿ ਤਾਂ ਸਭ ਤੋਂ ਜ਼ਿਆਦਾ ਨਾਈਨਟੀ ਫਾਈਵ ਪਰਸੈਂਟ ਪਾਣੀ ਇਹਦੇ ਵਿੱਚ ਹੀ ਹੈ। ਹਾਂ ਹਾਂ।
ਸ਼ਾਮ ਨੂੰ, ਕਾਫ਼ੀ ਲੋਕ ਹੈ, ਉਹ ਨਾ ਸ਼ਾਮ ਦੀ ਰੋਟੀ ਨਹੀਂ ਖਾਂਦੇ। ਉਹ ਕਲੇ ਸਲਾਦ ਖਾਂਦੇ, ਬਈ ਖੀਰਾ ਕੱਟ ਲਿਆ, ਤਰ ਕੱਟ ਲਈ, ਠੀਕ ਹੈ ਜਾਂ ਥੋੜਾ ਜਿਹਾ ਕੋਈ ਹੋਰ ਲਾ ਲੈਣ ਹਰਾ ਗ੍ਰੀਨ ਸੈਲ ਸੈਲਡ ਕੋਈ ਹੋਰ ਲੇ ਲੈ ਨਾਲ ਨਾ ਉਹ ਆਮ ਲਓ ਸ਼ਾਮ ਨੂੰ ਸੈਲਡ ਹੀ ਖਾਂਦੇ ਜ਼ਿਆਦਾਤਰ।
ਹਾਂਜੀ ਹਾਂਜੀ, ਕਿਉਂਕਿ ਸ਼ਾਮ ਨੂੰ ਤਾਂ ਉਹ ਆਪਾਂ ਨੂੰ, ਜ਼ਿਆਦਾ ਹੈਵੀ ਡਾਇਟ ਤਾਂ ਲੈਣੀ ਨੀ ਚਾਹੀਦੀ। ਪਰ ਜਿਹਨਾਂ ਨੇ ਫਿਜ਼ਕਲੀ ਫਿਟ ਰਹਿਣਾ ਹੁੰਦਾ ਉਹ ਤਾਂ ਸੈਲਡ ਹੀ ਖਾਂਦੇ ਆ। ਨਹੀਂ ਆਪਾਂ ਨੂੰ, ਜੇ ਆਪਾਂ ਦਾਲ ਜਿਵੇਂ ਦਾਲ ਹੈਗੀ ਕੋਈ ਨਾ, ਉਹਦੇ ਨਾਲ ਦੋ ਰੋਟੀਆਂ ਆਪਾਂ ਖਾ ਲਈਏ
ਫੇਰ ਮਦਰ ਨੂੰ ਵੀ ਤੇ ਹੋਏਗਾ ਨਾ ਕੀ ਮੂੰਗੀ ਦੀ ਦਾਲ ਨੀ ਹੁੰਦੀ ਹਰੀ ਮੂੰਗੀ, ਉਹ ਖਾ ਲਿਆ ਮੈਨੂੰ ਲਗਦਾ ਉਹਨੇ, ਕਿਤੇ ਗਰਮੀ ਜਿਹੀ। ਕੋ ਨਾ ਤੇਜਾਬ ਬਣ ਗਿਆ, ਤਾਹੀਂ ਤੇ ਕੁਛ ਵੀ ਦੋ ਦਸ ਦੋ ਗਿਆਰਾਂ ਬਾਰਾਂ ਬਜੇ ਰਾਤ ਨੂੰ ਮੰਨ ਲਓ। ਲੂਜ ਮੋਸ਼ਨ ਵਗੈਰਾ ਲੱਗ ਗਏ, ਉਲਟੀਆਂ ਵਗੈਰਾ ਲੱਗ ਗਈਆਂ ਨਾ। ਹੁਣ ਕਈ ਸੁਬਾਹ ਚਾਰ ਪੰਜ ਵਜੇ ਤੋਂ ਹੀ ਮੰਨ ਲਓ ਤਖਲੀਫ ਚ ਰਹੇ। ਅੱਗੇਓ ਬੋਤਲਾਂ ਵਗੈਰਾ ਲਾਈਆਂ ਹੁਣ ਦੀ ਕਾਫ਼ੀ ਰਾਹਤ ਹੈਗੀ।
ਅੱਛਾ, ਹਾਂ ਬੋਤਲਾਂ ਦਾ ਤਾਂ ਮਤਲਬ ਬੰਦਾ ਕਵਰ ਰਿਕਵਰ ਹੋ ਜਾਂਦਾ ਹੈਗਾ ਥੋੜ
ਹਾਂਜੀ ਹਾਂਜੀ ਇੰਜੈਕਸ਼ਨ ਤੇ ਬਹੁਤ ਮਤਲਬ ਡਰਿਪ ਨਾਲੋ ਵੀ ਬੰਦਾ ਇਸ ਚ ਜਲਦੀ ਰਿਕਵਰ ਹੁੰਦਾ ਐ। ਮੈਡੀਸਨ, ਗੋਲੀਆਂ ਨਾਲ ਨੀ ਬਨਦਾ ਮਨ ਲਓ ਇਹਨਾ ਜਲ, ਜਲਦੀ ਰਿਕਵਰ ਹੁੰਦਾ।
ਹਾਂਜੀ ਹਾਂਜੀ ਉਹ ਪਤਾ ਕੀ ਹੈ, ਜਿਵੇਂ ਓਹ ਬੋਤਲ ਆਪਣੇ ਲਾਉਂਦੇ ਨੇਂ। ਹੁਣ ਓਹ ਆਪਣੇ ਜੀਵੇ ਆਪਣੀਆਂ ਚੀਜ਼ਾਂ ਦਾ ਇੱਕ ਅਧਾਰ ਕਰ ਦਿੰਦੀਆਂ ਨੇਂ। ਬਈ ਕਿਉਂਕਿ ਜਿਵੇਂ ਬੰਦਾ ਉਹ ਵੋਮਟਿੰਗ ਕਰਦਾ, ਤੇ ਲੂਜ਼ ਮੋਸ਼ਨ ਹੁੰਦੇ ਏ ਬੰਦੇ ਨੂੰ ਉਹ ਨਾ ਬੰਦੇ ਸ਼ਰੀਰ ਦੇ ਵਿੱਚ ਕੁਛ ਐਂ ਹੁੰਦਾ ਬਈ ਅਪ ਜਾਨ ਪ੍ਰਾਣ ਛੱਡਦੇ ਨੀ ਹੀਂ।
ਹਾਂਜੀ ਹਾਂਜੀ।
ਹਾਂ ਤੇ ਜਿਹੜੀ ਵੋਮਟਿੰਗ ਹੁੰਦੀ ਹੈ, ਇਹ ਤਾਂ ਆਪਣੇ ਮਤਲਬ ਬੈਕ ਤੇ ਬੈਕ ਪੈਨ ਹੋਨ ਲਾ ਦਿੰਦੀ ਹੈਗੀ, ਹੈਨਾ! ਬਈ ਇਹਦਾ ਚ ਸਭ ਤੋ ਵੱਧ ਜੇ ਆਪਾਂ ਕਹਿ ਦਈਏ ਬਈ ਕਿਸੇ ਬਿਮਾਰੀ ਚ ਆਪਾਂ ਨੂੰ ਦੁੱਖ ਝੇਲਨਾ ਪੈਂਦਾ ਵੋਮਿਟ ਟਿੰਗ ਹੀ ਹੁੰਦਾ ਉਹ ਮੇਰੇ ਹਿਸਾਬ ਨਾਲ਼ ਤਾਂ, ਕਿਉਂਕਿ ਵੋਮਿਟਿੰਗ ਚ ਬੰਦੇ ਨੂੰ ਐਂ ਲੱਗਦਾ ਬਈ ਜਿਹੜਾ ਆਪਣੇ ਅੰਦਰ ਦੇ ਵਿੱਚ ਕੋਈ ਵੀ ਨਾਹੜਾ ਨਸਾਂ ਨੇਂ। ਉਹ ਬਾਹਰ ਆਓ, ਆਉਣ ਲੱਗ ਜਾਂਦੀਆਂ ਨੇਂ। ਬਈ ਜੇ ਕਿਸੇ ਨੂੰ ਜਿਆਦਾ ਪ੍ਰੋਬਲਮ, ਹਾਂਜੀ ਹਾਂਜੀ ਬਈ ਜੇ ਕਿਸੇ ਨੂੰ ਦਾ ਪ੍ਰੋਬਲਮ ਹੋ ਗਈ ਏ ਨਾ, ਤੇ ਬਈ ਅਪ, ਬਈ ਨਾ ਤਾਂ ਆਪਣੇ ਤੋਂ ਖੜਿਆ ਜਾਂਦਾ ਹੈਗਾ। ਤੇ ਨਾ ਹੀ ਪਿਆ, ਬੈਠਿਆ ਜਾਂਦਾ ਐ।
ਹਾਂਜੀ ਹਾਂਜੀ।
ਉਹਦੇ ਨਾਲ ਕੀ ਆਪਣਾ ਸਾਰਾ ਸ਼ਰੀਰ ਡਾਊਨ ਹੋ ਜਾਂਦਾ ਹੈਗਾ, ਤੇ ਨਾ ਹੀ ਆਪਾਂ ਵੀ ਛੇਤੀ ਛੇਤੀ ਜਿਵੇਂ ਆਪਾਂ ਕਹਿ ਦਈਏ ਵਈ ਕੋਈ ਹੈਵੀ ਚੀਜ, ਜਿਵੇਂ ਰੋਟੀ ਆਪਾਂ ਖਾ ਨਹੀਂ ਸਕਦੇ ਹੀਗੇ।
ਸਹੀ ਹੈ ਜੀ।
ਜੇ ਕਿਸੇ ਬੰਦੇ ਨੂੰ ਵੋਮੀਟਿੰਗ ਹੋਣ ਲੱਗਿਆ ਨਾਂ, ਉਹਨੂੰ ਰੋਟੀ ਤੋ ਨਫ਼ਰਤ ਹੋ ਜਾਂਦੀ ਹੈਗੀ।
ਸਹੀ ਗੱਲ ਹੈ, ਸਹੀ ਗੱਲ ਹੈ ਉਹਨੂੰ ਤਾਂ ਹਲਕਾ ਹੀ ਖਾਣਾ ਦੇਨਾ ਚਾਹੀਦਾ ਜੀ ਮਤਲਨ ਦੋ ਚਾਰ ਦਿੰਨ ਤਕ, ਬਾਕੀ ਓਹ ਦਿੰਨੇ ਨਾ ਆਪਣੇ ਪੇਟ ਚ ਇਫੈਕਸ਼ਨ ਵਗੈਰਾ ਆ ਜਾਂਦੀ ਹੈਗੀ। ਉਹਨੂੰ ਇਨਫੈਕਸ਼ਨ ਨੂੰ ਦੂਰ ਕਰਨ ਲਈ ਨਾ ਹਲਕਾ ਜਿਹਾ ਖਾਣਾ ਦੇਣਾ ਚਾਹੀਦਾ, ਇੱਕ ਤੋਂ ਦੋ ਦਿਨ। ਫੇਰ ਹਲਕੇ ਖਾਣੇ ਨਾਲ ਮਨ ਲਓ ਜਿਹੜੀ ਪੇਟ ਦੀ ਇਫੈਕਸ਼ਨ ਵਗੈਰਾ ਹੈਗੀ। ਜੇ ਕਿਤੇ ਆਪਾ ਮੈਡੀਸਨ ਲੈਣੇਆ ਓਹ ਵੀ ਨਾ ਦੂਰ ਹੋ ਜਵੇ, ਹੱਥ ਕਾ ਖਾਣਾ ਖਾਵਾਂਗੇ। ਉਹਦੇ ਨਾਲ ਥੋੜਾ ਜਲਦੀ ਰਿਕਵਰ ਹੁੰਦਾ ਐ ਬੰਦਾ। ਜੇ ਆਪਾਂ ਹ, ਹੈਵੀ ਹੈਵੀ ਖਾਣਾ ਖਾ ਲਿਆ ਮੰਨ ਲਓ ਜਿਵੇਂ ਸਬਜੀ ਰੋ ਟੀ ਹਨਾ, ਉਹ ਥੋੜਾ ਹੈ, ਉਹ ਹੈਵੀ ਹੋ ਜਾਂਦਾ ਏ, ਉਹਦੇ ਨਾਲ ਨਾ ਮੰਨ ਲੋਓ ਮੰਨ ਲਓ ਬੰਦੇ ਜਲਦੀ-ਜਲਦੀ ਸਹੀ ਨੀ ਹੁੰਦੇ ਜੀ, ਹਾਂਜੀ।
ਬਈ ਜੇ ਕਿਸੇ ਬੰਦੇ ਨੂੰ ਵੋਮਿਟਿੰਗ ਦੀ ਪ੍ਰੋਬਲਮ ਹੋਜੇ।
ਤਬ ਹੀ ਓਹ ਜੈ ਓਹਨੂੰ ਅਪਾ ਪਾਣੀ ਵੀ ਜਿਆਦਾ ਮਾਤਰਾ ਚ ਇੱਕੇ ਵਾਰੀ ਵਿਚ ਹੀ ਨਾ ਦੇਵਾਂਗੇ।
ਹਾਂਜੀ-ਹਾਂਜੀ-ਹਾਂਜੀ।
ਜਿਵੇਂ ਆਪਾਂ ਅਗਲੇ, ਉਹਨੂੰ ਪਾਣੀ ਜਿਵੇਂ ਥੋੜ੍ਹਾ ਦੋ ਘੁੱਟ ਇੱਕ ਘੁੱਟ।
ਦੇ ਵਾਸਤੇ ਮਾਣ ਲੋ ਇੱਕ ਬੋਤਲ ਭਰ ਲਈ ਜੀ। ਸਿੱਪ ਸਿੱਪ ਕਰਕੇ ਪੀ ਬੰਦੇ ਨੂੰ, ਇੱਕ ਘੁੱਟ ਪੀ ਲਈ ਦਸ ਪੰਦਰਾਂ ਮਿੰਟ ਵੇਟ ਕਰਿਆ। ਵਈ ਆਪਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਕਰੀ ਇਕ ਘੁੱਟ ਨੇ, ਫੇਰ ਇੱਕ ਘੁੱਟ ਪੀ ਲਈ। ਹਾਂਜੀ ਜੇ ਮੰਨ ਲਓ ਆਪਾਂ ਇਕੱਠਾ ਪੀ ਲੈਂਨੇਂ ਆਂ ਉਹ ਵਾਪਿਸ ਬਾਹਰ ਨਿਕਲ ਜਾਂਦਾ ਰੋਟੀ ਵਗੈਰਾ ਨਾਲ।
ਹਾਂਜੀ। ਬਈ ਆਪਾਂ ਨੂੰ ਹਾਂਜੀ।
ਉਹ ਨੂੰ ਥੋੜਾ ਥੋੜਾ ਕਰਕੇ ਪੀਣਾ ਚਾਹੀਦਾ ਹੈਗਾ। ਕਿ ਇੱਕ ਤਾਂ ਮੰਨ ਲਓ ਇਹਨਾਂ ਚ ਉ ਆਰ ਐਸ ਦੇ ਪਾਉਚ ਘੋਲ ਲਏ ਜਾਂ ਤਾਂ ਜਾਂ ਗੁਲ ਕਿਉੰਕਿ ਇਹਨਾ ਚ ਨਾ ਐਨਰਜੀ ਜਿਆਦਾ ਹੁੰਦੀ, ਉ ਆਰ ਐਸ। ਓ ਆਰ ਐੱਸ ਤਾਂ ਬਹੁਤ ਹੀ ਜ਼ਿਆਦਾ ਐਨਰਜੀ ਹੁੰਦੀ ਹੈਗੀ।
ਹਾਂਜੀ ਹਾਂਜੀ ਨਹੀਂ ਜਿਆਦਾਤਰ ਜਿਵੇਂ ਆਪਾਂ ਕਹਿ ਦਈਏ ਨਾ ਵੀ ਜੇ ਆਪਾਂ ਕੋਈ ਵੋਮੀਟਿੰਗ ਹੋ ਜੇ ਲੂਜਮੋਸਨ ਹੋ ਗਿਆ, ਆਪਾਂ ਡਾਕਟਰ ਕੋਲ ਜਾਂਨੇ ਹੈਗੇ ਆ ਨਾ ਕੋਈ ਇੰਜੈਕਸ਼ਨ ਵਗੈਰਾ ਲਾਵਾਂਦਾ ਹੈਗਾ ਡਰਿਪ ਵਗੈਰਾ ਉਹ ਨਾਲ ਉ ਆਰ ਐਸ ਜ਼ਰੂਰ ਦਿੰਦੇ ਹੈਗੇ ਬੀ
ਪਾਊਚ ਵੀ ਦੇ ਦੇਂਦੇ ਹੁਣ ਤਾਂ ਫਰੂਟੀ ਟਾਈਪ ਵੀ ਉ ਆਰ ਐਸ ਆਉਣ ਲੱਗ ਗਿਆ ਜਾ ਓਹ ਦੇ ਦੇਂਦੇ ਹੈਗੇ।
ਹਾਂਜੀ ਹਾਂਜੀ ਉਹ ਦੇ ਦਿੰਦੇ ਨੇ ਪਰ ਜ਼ਿਆਦਾਤਰ ਨਾ ਪਤਾ ਕੀ ਗੱਲ ਆ ਪੀਤਾ ਨੀ ਜਾਂਦਾ ਜੇੜਾ ਫਰੂਟ ਕਰ ਦਿੰਦੇ ਨੇ ਉਹ।
ਹਾਂ ਉਹ ਪਰ ਮੈਡੀਸਨ ਸਮਝ ਕੇ ਤਾਂ ਪੀਣਾ ਈ ਪੈਂਦਾ ਦਵਾਈ ਤਰਹ।
ਹਾਂਜੀ ਹਾਂਜੀ ਉਹ ਮਤਲਬ ਆਪਾਂ ਐਵੇਂ ਕਹਿ ਦੀਏ ਹਾਂਜੀ ਹਾਂਜੀ।
ਚਲੋ ਠੀਕ ਹੈ ਵੀਰੇ।
ਠੀਕ ਹੈ।
ਸਤਿ ਸ੍ਰੀ ਅਕਾਲ।